ਹੈਲੋ
ਹਾਂ-ਹਾਂ ਪਾਜੀ ਕਿਥੋ
ਪਾਜੀ ਸਾਸ ਸ੍ਰੀ ਕਾਲ
ਸਾਸ ਸ਼੍ਰੀ ਕਾਲ ਪਾਜੀ ਸਤਿਰੀ ਕਾਲ
ਹੋਰ ਠੀਕ ਓ।
ਵਧੀਆ-ਵਧੀਆ ਪਾਈ ਤੁਸੀ ਦਸੋ
ਵਧੀਆ-ਵਧੀਆ ਹੋਰ ਕੀ ਕਰ ਰਹੇ ਹੋ ਅੱਜ-ਕੱਲ
ਪਾਜੀ ਆਪਣਾ ਬਿਜਨਸ ਕਰ ਰਹੇ ਤੁਸੀ ਦਸੋ ਕੀ ਕਰਹੇ ਓ
ਬਿਜਨਸ ਕਰ ਰਹੇ ਓ
ਜੀ ਪਾਜੀ
ਕਿਸ ਚੀਜ਼ ਦਾ ਬਿਜਨਸ ਐ ਤੁਆਡਾ?
ਪਾਜੀ ਯੂਟੈਂਸਿਲ ਦਾ ਬਿਜਨਸ ਏ।
ਕਯਾ?
ਯੂਟੈਨਸਿਲ ਬ੍ਰੋ ਸਿਲ
ਨਈ ਮੈਂ ਸਮਝਣੀ
ਪਾਜੀ ਬਰਤਨ ਏ, ਯੂਟੈਨਸਿਲ ਮਤਲਬ ਬਰਤਨ, ਇੰਗਲਿਸ਼ ਮੀਨ
ਅੱਛਾ, ਅੱਛਾ ਬਰਤਨ ਦੇ, ਠੀਕ -ਠੀਕ, ਠੀਕ ਏ। ਤੇ ਹੋਰ ਮਤਲਬ ਢੇਰ ਤੁਸੀਂ ਫੈਕਟਰੀ ਵਗੈਰਾ ਹੈਗੀ, ਤਾਡੀ?
ਜੀ ਪਾਜੀ।
ਯਾ ਦੁਕਾਨ ਹੈਗੀ ਏ?
ਪਾਈ ਫੈਕਟਰੀ ਐ, ਖੁਦ ਬਹਾਨੇ
ਅੱਛਾ ਤੁਸੀਂ ਬਣਾਨੇ ਔ? ਮਤਲਬ ਤਾਡੇ ਫਿਰ ਬਰਤਨ ਹੈਂਡਮੇਡ ਬੰਨੇ ਹੁੰਦੇ ਨੇ, ਜਾਂ ਮਸ਼ੀਨ ਵਗੈਰਾ ਦੇ ਬੰਨੇ ਨੇ?
ਪਾਜੀ ਮਸ਼ੀਨੜੀ ਬਰਤਨ ਏ ਸਾਰੇ।
ਸਾਰੇ ਮਸ਼ੀਨਰੀ ਬਰਤਨ ਨੇ, ਹੈਂਡਮੇਡ ਨਈ ਐ, ਕੋਈ ਬਰਤਨ ਬਣਿਆ, ਬਣਦਾ ਜਿਹੜਾ
ਨ, ਨਾ ਬਾਈ ਸਾਰੇ ਮਸ਼ੀਨਰੀ
ਅਛਾ, ਤੁਹਾਡਾ ਕੋਈ ਜਾਣਕਾਰ ਹੋਏ, ਜਿਹੜਾ ਹੈਂਡਮੇਡ ਬਰਤਨ ਬਣਾਦਾ ਐ।
ਪਾਜੀ ਬੜੇ ਜਾਨਕਾਰ ਨੇ, ਤਾਨੂੰ ਚਾਈਦੇ ਐ ਜੀ?
ਸਾਨੁ ਚਾਈਦੇ ਜੀ ਪਾਜੀ, ਤਾਂਈਉ ਤੇ ਪੁੱਛ ਰਿਆ? ਹੈਂਡ ਮੇਡ ਚਾਹੀਦੇ ਨੇ ਹੱਥ ਨਾਲ ਬੰਨੇ ਆ ਸਾਰੇ।
ਅੱਛਾ ਪਾਜੀ
ਹਾਂਜੀ, ਹੱਥ ਨਾਲ ਬੰਨੇ ਆ ਜੀ ਨਿਹਾਨੂ ਹੁਣ ਗਿਲਾਸ ਦਸ, ਬਾਰਾਂ ਗਲਾਸ ਚਾਹੀਦੇ ਨੇ, ਦਸ ਬਾਰਾਂ ਥਾਲੀਆਂ ਚਾਹੀਦੀਆਂ ਏ। ਹੋਰ ਦੋ ਤਿੰਨ ਵੱਡੇ ਹਾਂਡੇ ਚਾਈਦੇ ਨੇ, ਪਗੋਨੇ ਜਿਸ ਦਾਲ ਵਗੈਰਾ ਬਣਦੀ, ਉਹ ਹਾਂਡੀਆਂ ਜੀ ਨੀ ਹੁੰਦੀ ਵੱਡੀ- ਵੱਡੀ ਹੈਲੋ
ਅੱਛਾ ਪਾਜੀ, ਕੋਈ ਨੀ ਦਵਾ ਦਾਂਗੇ ਪਾਜੀ।
ਨਹੀਂ ਦੁਆ ਤੇ ਦੋਗੇ, ਮਤਲਬ ਰੇਟ ਵਗੈਰਾ ਕੀ ਐ? ਸਹੀ ਮਿਲੇਗਾ ਨਾ?
ਹਾਂਜੀ ਪਾਜੀ, ਵਧੀਆ ਮਿਲੇਗਾ ਰੇਟ ਉਹ ਮਾਰਕੀਟ ਚ ਰੇਟ ਵੀ ਮਿਲਲੇਗਾ ਪਾਜੀ।
ਨਹੀਂ ਮਤਲਬ ਇਹਦਾ ਰੇਟ ਪਾਜੀ ਕਿਹਵੇ ਹੁੰਦਾ, ਤੋਲ ਦੇ ਹਿਸਾਬ ਨਾਲ ਹੁੰਦਾ ਜਾਂ ਪੀਸ ਦੇ ਹਿਸਾਬ ਨਾਲ ਹੁੰਦਾ?
ਪਾਜੀ ਹਲਕੀ ਆਈਟਮ ਹੋਏਗੀ ਪੀਜ਼ ਦਾ ਹਿਸਾਬ ਹੋਏਗਾ, ਭਾਰੀ ਹੋਏਗੀ ਤੇ ਤੋਲ ਹੋਏਗਾ।
ਅੱਛਾ, ਹਲਕੀ ਆਈਟਮ ਹੋਏਗੀ ਤੇ ਪੀਸ ਦਾ ਸਾਬ ਹੈ, ਜੇ ਭਾਰੀ ਹੋਏਗੀ ਤੇ ਫਿਰ ਤੋਲ ਦਾ ਸਾਬ ਸਾਡੇ ਸਮਾਨ ਤੇ ਸਾਰੇ ਭਾਰੇ ਹੀਈ ਹੈਗੇ, ਉਹਦੇ ਹਸਾਬ ਤੋਂ
ਭਾਰੇ ਅ ਫੇਰ ਉਹ ਕਿੱਲੋ ਦੇ, ਸਾਬ ਨਾਲ ਲੈਂਦੇ ਆ
ਅੱਛਾ-ਅੱਛਾ ਤੇ ਫਿਰ ਮਤਲਬ ਹੁਣ ਇਸ ਟਾਈਮ ਪਿੱਤਲ ਕੀ ਰੇਟ ਚੱਲ ਰਿਆ।
ਪਾਜੀ ਇਸ ਟਾਈਮ ਸਾਢੇ ਬਾਰਾਂ ਸੌ
ਸਾਢੇ ਬਾਰਾਂ ਸੌ ਰੁਪਏ ਕਿੱਲੋ?
ਹਾਂਜੀ ਪਾਜੀ ਤਿਆਰ ਮਾਲ
ਅੱਛਾ ਜੇ ਅਸੀਂ ਉਹ ਕਹਿ ਰਿਹੇ, ਮੈਂ ਥਾਲੀ ਲੈਣੀ ਜੇ। ਮੀਡੀਅਮ ਸਾਈਜ਼ ਦੀ ਤੇ ਉ ਮਤਲਬ ਉਹਦਾ ਕਿੰਨਾ ਵਜਨ ਹੋਏਗਾ, ਥਾਲੀ ਦਾ?
ਪਾਜੀ ਅੱਠ ਸੌ ਗ੍ਰਾਮ, ਨੌ ਸੌ ਗ੍ਰਾਮ, ਕਿਲੋ ਇੰਨਾ ਈ ਵਜ
ਅੱਛਾ ਸੱਤ ਸੌ, ਅੱਠ ਸੌ, ਨੌ ਸੌ, ਗ੍ਰਾਮ ਦੀ ਹੈਗੀ ਥਾਲੀ।
ਹਾਂਜੀ ਪਾਜੀ
ਅੱਛਾ, ਯਾਨਿ ਕੀ ਜੇ ਤੁਸੀਂ, ਬਾਰਾਂ ਸੌ ਰੁਪਏ ਕਿੱਲੋ ਕਹਿ ਰੇ ਓ? ਤੇ ਅੱਠ ਸੌ ਗ੍ਰਾਮ ਦੀ ਬੈਠੇ ਹੋਈ ਹੋਈ ਆ ਸੱਤ ਸੌ, ਅੱਠ ਸੌ ਰੁਪਏ ਦੀ ਬਹਿ ਜੇ ਗੀ ਇੱਕ ਥਾਲੀ ਹਨਾ? ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ।